ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਭੈਣ ਜੀ ਹੋਰ ਠੀਕ ਹੋ?
ਹਾਂਜੀ ਹਾਂਜੀ ਤੁਸੀਂ ਸੁਣਾਓ ਠੀਕ ਹੋ?
ਵਧੀਆ ਵਧੀਆ ਜੀ ਤੁਸੀਂ ਦੱਸੋ ਹੋਰ ਕੀ ਕਰਦੇ ਸੀ ਅੱਜ?
ਹੋਰ ਬਸ ਅਸੀਂ ਆਹ ਹੁਣੇ ਗਏ ਗੁਰਦੁਆਰੇ ਗਏ ਹੋ ਅਸੀਂ ਹਰੀਆਂ ਵੇਲਾਾਂ ਇੱਥੇ।
ਅੱਛਾ ਜੀ ਅੱਛਾ ਤੁਹਾਡੇ ਇਧ ਫੇ ਹੈਗੇ ਗੁਰਦੁਆਰੇ ਹੈਗੇ ਨੇ ਆਸ ਪਾਸ।
ਹ ਹਾਂਜੀ ਹਾਂਜੀ ਇਹ ਹਰੀਆ ਵੇਲਾਂ ਹੈਗਾ। ਸੱਤਵੀਂ ਪਾਤਸ਼ਾਹੀ ਪਾਤਸ਼ਾਹੀ ਜੀ ਦਾ। ਸਤਵੇਂ ਗੁਰੂ ਜੀ ਦਾ ਹਾਂਜੀ ਹਾਂਜੀ। ਹਾਂਜੀ ਹਾਂਜੀ ਹਾਂ ਉੱਥੇ ਉਹਨਾਂ ਦੇ ਘੋੜੇ ਬੰਨੇ ਸੀ ਨਾ ਤੇ ਵੇਲਾਂ ਦੇ ਨਾਲ ਉਥੇ ਹਰੀਆਂ ਨਹੀਂ ਸੀ ਹੁੰਦੀਆਂ ਫੇਿਰ ਉਹਨਾਂ ਨੇ ਕਿ ਆ ਸੀਂ ਹਰੀਆਂ ਰਹਿਣਗੀਆਂ ਤੁਹਾਡੀਆਂ ਵੇਲਾਂ ਹਮੇਸ਼ਾ ਹੀ। ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ। ਬੜੀ ਮਾਨਤਾ ਉਹਦੀ ਨਾ ਗੁਰਦੁਆਰੇ ਦੀ ਵੀ। ਹਾਂ ਹਜੇ ਤੱਕ ਵੀ ਵਲ ਉੱਥੇ ਹਰੀ ਜੇ। ਹਾਂਜੀ ਹਾਂਜੀ ਹਜੇ ਵੀ ਵੇਲ ਉਹਨਾਂ ਨੇ ਹੈ ਜਿੱਦਾਂ ਦਰਬਾਰ ਸਾਹਿਬ ਬੇ ਬੇੜੀ ਆ ਉਹ ਹਨਾ ਬੇਰੀ ਦਾ ਹਨਾ ਹਾਂ ਬਸ ਏਦਾਂ ਹੀ ਉਥੇ ਹਰੀਆਂ ਅਵੇਲਾਂ ਨੇ ਹਰੀਆਂ ਬਿਲਕੁਲ ਓਦਾਂ ਹੀ। ਹਾਂਜੀ ਹਾਂਜੀ ਇਥੇ ਇਹਨਾਂ ਦੇ ਵੱਡੇ ਫੇਰ ਸਾਹਿਬਜ਼ਾਦੇ ਵੀ ਆਏ ਸੀ ਗੁਰੂ ਗੋਬਿੰਦ ਸਿੰਘ ਜੀ ਦੇ
ਅੱਛਾ ਬਾਬਾ ਅਜੀਤ ਸਿੰਘ ਜੀ
ਹੈ ਹਾਂਜੀ ਹਾਂਜੀ ਹਾਂ ਉਹ ਵੀ ਉਹ ਵੀ ਇੱਥੇ ਆਏ ਸਨ ਤਿੰਨ ਦਿਨ ਉਹਨਾਂ ਨੇ ਉੱਥੇ ਲਾਏ ਸੀਗੇ ਆਪਣੇ ਹਾਂ ਹਾਂ ਬੇ ਬੜੀ ਮਹਾਨਤਾ ਹੈ ਆਪਣੀ ਜੋ ਮਨ ਹਾਂਜੀ ਹਾਂਜੀ ਹੁਸ਼ਿਆਰਪੁਰ ਚ ਪੈਂਦਾ ਹਰੀਆਂ ਵੇਲਾ
ਠੀਕ ਹੈ ਜੀ ਠੀਕ ਠੀਕ ਠੀਕ ਅਛਾ ਉੱਧਰ ਹੀ ਗਏ ਸੀ ਸਵੇਰ ਦੇ।
ਹਾਂਜੀ ਕਾਫ਼ੀ ਟਾਈਮ ਹੋ ਗਿਆ ਮੈਂ ਗਏ ਨੀ ਚਲੋ ਕਹਿੰਦੇ ਚਲਾਓ ਦਰਸ਼ਨ ਕਰਾ ਲਿਆਦੇ ਹਾਂ। ਗੁਰਦੁਆਰੇ ਚੱਲਣੇ ਆ।
ਦੂਰ ਹੈਗੇ ਤੂਆਡੇ ਤੋ ਘਾਰ ਤੋਂ, ਕੇ ਕੋਲ ਈ ਐ?
ਜਿੱਦਾਂ ਸਾਡੇ ਯਾਨੀ ਕੀ ਬੁੜੀਏ ਸ੍ਹਾਬ ਹੈ ਨਾ। ਹਾਂਜੀ, ਹਾਂਜੀ ਬਾੱਸ ਏਨਾ ਕੀ ਲਾਲੋ ਤੂਸੀ। ਹਾਂ, ਯਾ ਥੋੜਾ ਜਾ ਹਲਕ ਤਏ ਅਪਾਂ ਦੋ ਮਿੰਟ ਲਾਗੇ ਹੋਏਗਾ ਏਨਾ, ਏਨਾ ਈ ਏ, ਜਾਦਾ ਦੂਰ ਨੀ ਹੈਗਾ। ਸਾਡੇ ਇੱਥੋਂ ਦੀ ਨਾ ਹਾਂਜੀ, ਹਾਂਜੀ। ਹਾਂ, ਦੇਖਨ ਵਾਲਾ ਹਾਂ ਬਟ ਹਾਂ। ਸੰਗਤ ਆਂਦੀ ਜਿੱਦਾਂ, ਏ-ਏਥੇ ਸੰਗਤ ਆਂਦੀ ਜਿੱਦਾਂ ਸੰਗਰਾਂਦ ਨੂੰ ਮੱਸੇਆ ਨੂੰ। ਤੇ ਹਰ ਐਤਵਾਰ, ਹਰ ਐਤਵਾਰ ਹਾਂਜੀ, ਹਾਂਜੀ ਹਾਂ। ਅਸੀ ਐਤਵਾਰ ਗਏ ਨੀ ਹੋਏ, ਅਸੀ ਆੱਜ ਚਲੇ ਗਏ ਨਾ।
ਅਜੇ ਵੀ ਸਾਡੇ ਇਥੇ ਜਗਾਧਰੀ ਸਾ਼ਏਦ ਜਿਵੇਂ ਬੁੜੀਐ ਸੈਬ ਚ ਹੁੰਦੀ ਏ ਸੰਡੇ-ਸੰਡੇ ਹੁੰ
ਹਾਂਜੀ, ਹਾਂਜੀ ਏਥੇ ਵੀ ਸੰਡੇ ਦੇ ਸੰਡੇ ਹੁੰਦੀ ਬੜੀ ਸੰਗਤ। ਹਾਂ, ਹਾਂ, ਹਾਂਜੀ, ਹਾਂਜੀ, ਹੂੰ। ਮੈਂ ਕੇਆ ਚਲੋ ਬ ਕਾਫੀ ਟਾਈਮ ਹੋ ਗੇਐ। ਫਿਰ ਵੀ ਵੇਆਹ ਤੋਂ ਪੈਲਾਂ ਦੀ ਗਈ ਹੋਈ ਆਂ, ਮੈਂ ਕੇਆ ਚੱਲ ਹੁਨ ਹੋ ਆ, ਕਾਫ਼ੀ ਟਾਈਮ ਹੋ ਗੇਆ ਸੀ। ਵਿੱਚੋਂ ਯਾਦ ਈ ਨੀ ਮੈਂ ਗਈ ਕਦੋਂ, ਹਾਂਜੀ। ਹਾਂਜੀ, ਹਾਂਜੀ ਹੋਰ ਮੈਨ ਤੇ ਯਾਦ ਵੀ ਨੀ ਵੋ ਉਸ ਤੋਂ ਬਾਦ ਗਈ ਆਂ ਕੇ ਨਹੀ। ਹੋਰ ਬਾਈ ਸਾਲ ਹੋਗੇ ਗਏਆਂ ਨੂੰ, ਹੁਨ ਤੇ ਬੋਹਤ ਚੇਂਜ ਹੋ ਗੇਆ, ਬੋਤ ਸੋਨਾ ਬਨਾ ਦਿੱਤ ਤਾ ਹੋਏਆ ਓਨਾਂ ਨੇ, ਗੁਰਦੁਆਰਾ ਹਾਂ, ਬੋਤ ਸੋਨਾ ਬਨਾ ਤੇ। ਸਰੋਵਰ ਤੇ ਅਸੀ ਗੇ ਕੋਈ ਨੀ, ਸਰੋਵਰ ਥੋੜਾ ਅਲਗ ਐ ਨਾ। ਅਸੀ ਗੁਰਦੁਆਰੇ ਮੱਥਾ ਟੇਕ ਕੇ ਆ ਗਏ ਸੀਗੇ, ਹਾਂ ਸਰੋਵਰ ਵੀ ਹੈਗਾ, ਸਰੋਵਰ ਦੀ ਵੀ ਬੜੀ ਮਾਨ
ਅੱਛਾ, ਜੀ।
ਹਾਂਜੀ, ਹਾਂਜੀ ਇਦਾ ਦ
ਦੱਸੋ ਅੱਛਾ ਠੀਕ, ਦੱਸੋਗੇ ਕੀ ਮਾਨਤਾ ਮਤਲਬ ਕੀ ਕੁੱਛ ਓ ਹੈਗੈ?
ਤੇ ਅਪਨੇ ਵੀ ਜੋ ਹਾਂ ਜਿਦਾ ਦੁੱਖ ਦੂਰ ਹੁੰਦੇ ਨੇ ਅਪਣੇ ਸਾਰੇ ਜੋ ਵੀ ਹੈ ਅਪਨਾ ਇਸ਼ਨਾਨ ਜਰੂਰ ਕਰੋ ਕੈਂਦੇ ਓਦਾਂ।
ਠੀਕ ਏ, ਠੀਕ ਏ ਤੇ ਐ ਵੇਲਾਂ ਮਤਲਬ ਕਿ ਵੇਲਾਂ ਕਿਦੀ ਪੇੜ ਦੀ ਵੇਲਾਂ ਆ ਰਈਆਂ ਨ ਓ ਏ?
ਹਾਂ ਪੇੜ ਦੀ ਵੇਲਾਂ ਹਰੀਆਂ ਨੇ ਹਜੇ ਤੱਕ ਵੀ ਵੇਲ ਜਿੱਦਾਂ ਹੁੰਦੀ ਐ। ਪੱਤੇ-ਪੱਤੇ ਆਂਦੇ ਨੇ ਜਿਦੇ ਵੇਲਦੇ ਹਾਂਜੀ, ਹਾਂਜੀ ਓ ਹਾਂ। ਹਾਂਜੀ, ਹਾਂ, ਹਾਂਜੀ, ਹਾਂਜੀ ਓਥੇ ਘੋੜੇ ਬੜੇ ਖੁਸ਼ ਹੋਗੇ। ਬਾਬਾ ਜੀ ਦੇ।
ਅੱਛਾ, ਜੀ।
ਹਾਂ, ਹਾਂ ਓ ਉਥੇ ਫੇਰ ਵੇਲਾਂ ਅ ਹਂ ਓਨਾਂ ਨੇ ਵੇਲਾਂ ਈ ਓਨਾ ਨੂੰ ਪਾਈਆਂ ਸੀ ਨਾ ਉਪਰ, ਤੇ ਓ ਘੋੜੇ ਬੜੇ ਈ ਖੁਸ਼ ਖੁਸ਼ ਹੋ ਗਏ ਤੇ ਫੇਰ ਬਾਬਾ ਈ, ਓ ਉਥੇ ਹਰੇ ਹੁੰਦੇ ਨੀ ਸੀਗੇ ਓ ਬਾਬਾ ਜੀ ਨੇ ਕੇਆ ਤੂਆਡੇ ਏ ਸਦਾ ਲਈ ਹਰੇ ਈ ਰੈਨ ਗੀਆਂ ਵੇਲਾਂ, ਤੂਆਡੀਆਂ ਵੇਲਾਂ। ਹਰੀਆਂ ਹੀ ਰੈਣਗੀਆਂ, ਹਾਂਜੀ, ਉਦੋਂ ਦਾ ਓਨਾਂ ਨੇ ਨਾਮ ਪਾ ਤਾ, ਹਰੀਆਂ ਵੇਲਾਂ ਗੁਰਦੁਆਰਾ ਨਾਮ ਰੱਖ
ਅੱਛਾ, ਅੱਛਾ, ਅੱਛਾ, ਅੱਛਾ ਐ ਤੇ ਬੜਾ ਵਦੀਆ ਗੁਰਦੁਆਰਾ ਫੇਰ ਤੇ।
ਹਾਂਜੀ, ਹਾਂਜੀ, ਹਾਂ, ਹਾਂ ਜਰੂਰ, ਜਰੂਰ ਆਓ। ਹਾਂਜੀ, ਓ ਏਦੇ ਸਾਡੇ ਤੇ ਇੱਕ ਖਰਖੋ ਵੱਲ ਵੀ ਪਰ ਓਦਾ ਮੈਨੂੰ ਪੂਰਾ ਇਤਿਹਾਸ ਨੀ ਪਤਾ ਹਜੇ, ਓ ਵੀ ਬੜਾ ਵਦੀਆ ਗੁਰਦੁਆਰੈ। ਹਾਂ, ਹਰਖੋਵਾਲ ਹਾਂ, ਓਦੇ ਓ ਵੀ ਬੜਾ ਵਦੀਆ ਗੁਰਦੁਆਰਾ ਐ ਸਾਡੇ ਇਥੇ ਨਾ ਹੂੰ, ਹਾਂਜੀ ਐਥੇ ਸਾਡੇ ਐਥੇ ਮੋਡਲ ਟਾਊਨ ਆ ਹੈਗੈ। ਐਥੇ ਹੁਸ਼ਿਆਰਪੁਰ ਤੇ ਮਿੱਠਾ ਟਵਾਨਾ, ਓ ਵੀ ਗੁਰਦੁਆਰਾ ਵਦੀਐ। ਉਥੇ ਅ ਉਥੇ ਵੀ ਹਰ ਸਾਲ ਮਿੱਠੇ ਟੁਆਨੇ ਵੀ ਜਲ ਕਿ ਗੁਰਦੁਆਰੇ ਨਾ ਹਰ ਸਾਲ ਅ ਐਥੇ, ਲੱਗਦੈ ਐਦਾ ਵੀ ਮੇਲਾ ਏਕ। ਬਰਸਾਤਾਂ ਵਿੱਚ ਲੱਗਦਾ ਜਿੱਦਾਂ ਅਗਸਤ ਵਿੱਚ ਨਾ ਜੁਲਾਈ, ਅਗਸਤ ਵਿੱਚ ਉਹ ਵੀ ਹਰ ਸਾਲ ਉਹ ਵੀ ਦੂਰ-ਦੂਰ ਤੋਂ ਸੰਗਤ ਆਉਂਦੀ ਆ ਉੱਥੇ ਵੀ।
ਅੱਛਾ ਹਾਂ ਇਹ ਆਪਣੇ ਹਰ ਗੁਰਦੁਆਰੇ ਦੀ ਆਪਣੀ-ਆਪਣੀ ਹਿਸਟਰੀ ਹੈਗੀ ਹੈ।
ਹਾਂਜ ਹਾਂਜੀ-ਹਾਂਜੀ, ਹਾਂਜੀ ਹਾਂਜੀ, ਹਾਂਜੀ। ਹਾਂ, ਹਾਂ ਗੁਰਦੁਆ ਹਾਂਜੀ ਗੁਰਦੁਆਰੇ ਹੈਗੇ ਨੇ। ਇਧਰ ਵੀ ਚਾਰ, ਪੰਜ ਗੁਰਦੁਆਰੇ ਹੈ ਨੇ ਹਾਂ ਇੱਥੇ ਸਾਡੇ ਉਥੇ ਡੇਰਾ ਹੈ ਉੱਥੇ ਬਾਬਾ ਸ੍ਰੀ ਚੰਦ ਜੀ ਦਾ ਗੁਰਦਆਰਾ। ਹਾਂ ਹਾਂਜੀ-ਹਾਂਜੀ ਬੇਟੇ ਜਿਹੜੇ ਸੀਗੇ ਹਾਂਜੀ। ਜੀ ਹਾਂਜੀ ਉਹਨਾਂ ਦਾ ਵੀ ਹੈਗਾ ਇੱਥੇ ਉਹ ਉੱਥੇ ਵੀ ਬੜੀ ਮਹਾਨਤਾ ਹੁੰਦੀ ਉ ਥੇ ਸਾਡਾ ਵਿਸਾਖੀ ਦਾ ਮੇਲਾ ਲੱਗਦਾ ਹਰ ਸਾਲ।
ਅੱਛਾ ਜੀ ਠੀਕ ਹੈ। ਉਹੀ ਨਾ ਕੀ ਕਹਿੰਦੇ ਨੇ ਐ-ਐ। ਗੁਰਦੁਆਰੇ ਜਿਵੇਂ ਕੀ ਕਹਿੰਦੇ ਨੇ ਸ਼੍ਰੀ ਚੰਦ ਬਾਬਾ ਸ਼੍ਰੀ ਚੰਦ ਗੁਰਦੁਆਰਾ ਮੈਂ ਵੀ ਕਦੇ ਨੀ ਵੇਖਿਆ। ਨਾਮ ਬੜਾ ਸੁਣਿਆ ਹੋਰ ਵੀ ਜਗ੍ਹਾ ਤੇ ਹੈਗੇ ਨੇ ਨਾਮ ਗਏ ਨਹੀਂ ਹੋਏ ਉਹ ਨਾਮ ਤੇ ਬੜੇ ਸੁਣੇ ਹੋਏ।
ਯਮੁਨਾ ਨਗਰ ਜਗਾ ਜਿਹੜੇ ਆਉਂਦੇ ਨੇ ਬਾਬਾ ਜੀ ਅਹ ਬਰਾੜੇ ਵਾਲੇ ਉਹ ਵੀ ਤਾਂ ਸ੍ਰੀ ਚੰਦ ਜੀ ਦਾ ਹੀ ਹੈ ਗੁਰਦੁਆਰਾ।
ਹਾਂ ਉਹ ਮਤਲਬ ਕਿ ਉਹਨਾਂ ਦੇ ਉਹਨਾਂ ਦੀ ਪੀੜੀ ਚੱਲ ਗਈ ਹਾਂਜੀ-ਹਾਂਜੀ, ਹਾਂਜੀ ਹਾਂ। ਹਾਂ ਠੀਕ ਏ-ਠੀਕ ਏ, ਠੀਕ ਮੈਂ ਕਦੇ ਗਈ ਨੀ ਨਾਮ ਤੇ ਮੈਂ ਬੜਾ ਸੁਣਿਆ ਸਾਡੇ ਜਗਾਦਰੀ ਮਤਲਬ ਯਮੁਨਾ ਨਗਰ ਆਉਂਦੇ ਨੇ ਪਰ ਮੈਂ ਕਦੀ ਗਈ ਨੀ ਮੇਰਾ ਮਨ ਬੜਾ ਜਾਣ ਦਾ ਪਰ ਮੈਂ ਕਦੀ ਗਈ ਨੀ ਸਾਥ ਨਹੀਂ ਨਾ ਮਿਲਦਾ ਕੱਲੇ ਪਤਾ ਵੀ ਨੀ ਨਾ। ਅੱਛਾ ਜੀ ਅੱਛਾ ਫਿਰ ਐਡਰੈਸ ਪਤਾ ਹੋਣਾ ਤੁਹਾਨੂੰ।
ਹਾਂਜੀ-ਹਾਂਜੀ ਮੇਰੀ ਬੇਟੀ ਨੀ ਵਿੱਚ ਵਾਲੀ ਜਿਹੜੀ ਦੂਸਰੇ ਨੰਬਰ ਦੀ ਹੈ ਉਦ ਉਹ ਵੀ ਕਰਦੇ ਨੇ ਨਾ ਜਿਹਨਾਂ ਦੇ ਉੱਪਰ ਵੀ ਉੱਪਰੀਆਂ ਹਵਾਵਾਂ ਹੁੰਦੀਆਂ ਨੇ ਹਨਾ ਉਹ ਉਹਦੇ ਤੇ ਹੋ ਗਿਆ ਸੀ ਉਹ ਪਤਾ ਨੀ ਕਹਿੰਦੇ ਸੀ ਕੋਈ ਟੂਣਾ ਟੱਪ ਗਈ ਏ ਉਹਨੂੰ ਬੜਾ ਕੁਛ ਨਜ਼ਰ ਆਣ ਲੱਗ ਗਿਆ ਸੀਗਾ। ਹੁਣ ਮੇਰੀ ਬੇਟੀ ਨੂੰ ਨਾ ਹਾਂ ਬੜਾ ਕੁਛ ਨਜ਼ਰ ਆਣ ਲੱਗ ਗਿਆ ਸੀ। ਕਦੀ ਆਵਾਜ਼ਾਂ ਆਉਂਦੀਆਂ ਨੇ ਕਿਸੇ ਤੁਰਨ ਦੀ ਆਵਾਜ਼ ਆਉਂਦੀ ਹੈ ਐਵੇਂ ਕਰਕੇ
ਹਾਂ-ਹਾਂ ਅੱਛਾ।
ਉਹ ਇਸ ਕਰਕੇ ਫੇਰ ਅਸੀਂ ਉੱਥੇ ਬਰਾਡੇ ਵਾਲੇ ਬਾਬਾ ਜੀ ਕੋਲ ਲੈ ਕੇ ਗਏ ਸੀ। ਕਹਿੰਦੇ ਟੂਨਾ ਟੱਪ ਗਈ ਹੈ, ਹਾਂਜੀ-ਹਾਂਜੀ। ਫੇਰ ਉਹਨਾ ਨੇ ਅੰਮ੍ਰਿਤ ਦਿੱਤਾ ਸੀਗਾ ਇਹਨੂੰ ਨਾ ਹਾਂ, ਹਾਂ ਹਾਂਜੀ ਹੁਣ ਠੀਕ ਹੈ ਬਿਲ ਕੁਲ ਹਾਂਜੀ ਹਾਂਜੀ ਹਾਂ ਬੜੀ ਡਰ
ਆਵਾਗੀ ਨਾ ਮੈਨੂੰ ਜਰੂਰ ਤੁਸੀਂ ਲੈ ਕੇ ਜਾਣਾ ਕਿਉਂਕਿ ਮੈਂ ਕਦੇ ਗਈ ਨੀ ਮੈਨੂੰ ਐਡਰੈਸ ਨੀ ਨਾ ਪ ਨਾ ਕਦੀ ਸਾਥ ਮਿਲਿਆ।
ਹਾਂ
ਤੇ ਨਾਮ ਮੈਂ ਬੜਾ ਸੁਣਿਆ ਹੋਇਆ ਉਹਨਾਂ ਦਾ ਵੀ ਨਾਮ ਵੀ ਬੜੇ ਉਹ ਗੁਨੀ ਹੈਗੇ ਨੇ ਬੜੇ ਦੱਸਦੇ ਨੇ ਬਈ।
ਹਾਂਜੀ-ਹਾਂਜੀ ਕੋਈ ਨੀ ਜਦੋਂ ਆਵਾਂਗੇ ਨਾ ਫਿਰ ਹਾਂਜੀ-ਹਾਂਜੀ। ਫੇਰ ਤੁਹਾਨੂੰ ਲੈ ਕੇ ਚੱਲਾਂਗੇ ਮੈਂ ਹਾਂਜੀ-ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ।
ਕਿਉਂਕਿ ਇਹ ਯਮੁਨਾ ਨਗਰ ਮੈਂ ਇਕ ਦੋ ਵਾਰੀ ਮੈਂ ਇੱਕ ਦੋ ਵਾਰੀ ਗਈ ਤੇ ਹੋਈ ਆਂ। ਪਰ ਮੈਨੂੰ ਐਡਰਸ ਪਤਾ ਨੀ ਹੁੰਦਾ ਸੀ ਤੇ ਫਿਰ ਸੰਤਪੁਰ ਗੁਰਦੁਆਰੇ ਮੱਥਾ ਟੇਕ ਕੇ ਵਾਪਸ ਆ
ਹਾਂ ਬਸ ਉੱਧਰੋਂ ਦੀ ਵੈਸੇ ਜਾਦਾ ਦੂਰ ਨੀ ਹੈ ਸੰਤਪੁਰੇ ਗੁਰਦੁਆਰੇ ਕੋਲ ਹੀ ਹੈਗਾ।
ਅੱਛਾ ਜੀ ਠੀਕ ਹੈ-ਠੀਕ ਹੈ, ਠੀਕ ਹੈ ਇੱਕ ਮੇਰੇ ਦਿਓਰ ਦਾ ਨਾ ਉਹ ਉਹਨਾਂ ਦੇ ਉਸਤਾਦ ਹੈਗੇ ਜਿਹਨਾਂ ਕੋਲ ਮੇਰੇ ਦਿਓਰ ਨੇ ਕੰਮ ਸਿੱਖਿਆ ਤੇ ਉਹ ਜਾਂਦੇ ਸੀ ਸ਼ੁਰੂ ਤੋਂ ਕਹਿੰਦੇ ਸਾਨੂੰ ਪੱਚੀ ਸਾਲ ਹੋ ਗਏ ਜਾਂਦੀਆ। ਤੇ ਅਸੀਂ ਬਰਾੜੇ ਵੀ ਜਾਨੇ ਹਾ। ਯਮੁਨਾ ਨਗਰ ਵੀ ਜਾਨਾ ਏ, ਯਮੁਨਾ ਨਗਰ ਬੇਂਦੇ ਏ ਨੇ ਉਹ ਸ਼ੁੱਕਰਵਾਰ ਬ ਚੱਲ, ਹਾਂ ਤੇ ਉਹ ਕਹਿੰਦੇ ਅਸੀਂ ਬਰਾੜੇ ਵੀ ਜਾਂਦੇ ਹਾਂ, ਤੇ ਅਸੀਂ ਇੱਥੋਂ ਵੀ ਜਾਂਦੇ ਹਾ ਯਮੁਨਾ ਨਗਰ ਤੇ ਕਹਿੰਦੇ ਸੀ ਤੇ ਫੁੱਲੇ ਹੀ ਉੱਥੋਂ ਹੀ ਆ ਅਸੀਂ, ਬੜੇ ਸ ਬੜਾ ਕੁਛ ਦਿੱਤਾ ਸਾਨੂੰ ਉਹਨਾਂ ਨੇ।
ਹਾਂਜੀ-ਹਾਂਜੀ, ਹਾਂ, ਬੜਾ ਕੁ ਲੱਦਾ, ਉੱਥੇ ਬੜੀ ਮਾਨਤਾ ਰੋਜ਼-ਰੋਜ਼। ਪਾਠ ਵੀ ਰੋਜ਼ ਉਹ ਕਰਦੇ ਨੇ ਹਰ ਫਰਾਈਡੇ, ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਨੇ।
ਅੱਛਾ ਜੀ, ਠੀਕ ਏ, ਠੀਕ ਏ, ਐ ਵੀ ਜਾਣਾ ਵੀ ਸਵੇਰੇ ਸਵੇਰੇ। ਪੈਂਦਾ ਮੇਰੇ ਖਿਆਲ ਹੇਨਾ?
ਹਾਂਜੀ-ਹਾਂਜੀ ਸਵੇਰੇ-ਸਵੇਰੇ ਚੱਲੋ ਤੁਸੀਂ ਛੇ-ਸੱਤ ਵਜੇ।
ਅੱਛਾ, ਛੇੱ ਸਤ ਵਜੇ ਠੀਕ ਏ, ਠੀਕ ਏ, ਠੀਕ।
ਹਾਂ, ਹਾਂਜੀ-ਹਾਂਜੀ।
ਜ਼ਰੂਰ ਮੈਂ ਤੇ ਹੁੰਨ ਆਵਾਂਗੀ ਨਾ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ, ਫੇਰ ਤੁਸੀਂ ਮੈਨੂੰ ਲੈ ਕੇ ਚੱਲਣਾ ਹੋਣਾ ਕੋਲ।
ਹਾਂਜੀ, ਜ਼ਰੂਰ ਲੈ ਕੇ ਜਾਵਾਂ।
ਹਾਂ, ਪਤਾ ਫੇਰ ਦਿਖਦਾ ਜਿਵੇਂ ਗੁਰਦੁਆਰੇ ਤੇ ਅਸੀਂ ਰੋਜ਼ ਜਾਈਦਾ, ਮੰਨ ਨਾ ਫੇਰ ਡਾਂਵਾ ਡੋਲ ਹੋ ਜਾਂਦਾ ਵੀ ਹਾਏ ਕੀ ਕਰੀਏ? ਕੀ ਨਾ ਕਰੀਏ? ਪਰ ਹੁਣ ਜਿਵੇਂ ਸੁਣਿਯਾ ਨਾ ਵੀ ਉਹਨਾਂ ਬਾਰੇ ਕਿ ਨਹੀਂ ਉਹ ਵੀ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਈ ਮੰਨਦੇ ਨੇ ਵੀ ਔਰ। ਉਹਨਾਂ ਨੇ ਬਾਬਾ ਜੀ ਰੱਖੇ ਹੋਏ ਨੇ। ਹਾਂ, ਤੇ ਫੇਰ ਥੋੜਾ ਮਨ ਕਰਦਾ ਚਲੋ। ਕੋਈ ਨੀ ਹੋ ਆਂਵਾਂਗੇ।
ਹਾਂ ਨਹੀਂ ਇੱਕ ਵਾਰੀ ਮੱਥਾ ਟੇਕਣਾ ਚਾਹੀਦਾ ਉਹਨਾਂ ਨੂੰ ਵੀ।
ਹਾਂ ਹਾਂ ਹਾਂ ਜਿਵੇਂ ਤੁਹਾਡੇ ਨੇ ਨਹੀ ਨਾ ਮੰਨਦੇ ਕਈ ਵਾਰ। ਮੇਰੇ ਸੱਸ ਸੋਰੇ ਨੀ ਮੰਨਦੇ ਬਈ ਨਹੀ ਅਸੀਂ ਤੇ ਬਾਬਾ ਜੀ ਨੂੰ ਫੇਰ ਉਨਾ ਨੂੰ ਸਮਝਾਣਾ ਬੜਾ ਔਖਾ।
ਉਹ ਤੇ ਹੈ ਈ ਏ ਹਾਂਜੀ-ਹਾਂਜੀ ਨਹੀਂ ਮੇਰੇ ਤੇ ਮੰਮੀ ਨੇ ਕਿਹਾ ਸੀ ਇਨ ਲਾਜ਼ ਨੇ ਹੀ ਕਿਹਾ ਸੀ ਵੀ ਇਹਨੂੰ ਬਰਾੜੇ ਵਾਲੇ ਬਾਬਾ ਜੀ ਕੋੁਲ ਲੈਜੋ। ਮੈਂ ਉਹਨਾ ਨੂੰ ਨਾਲ ਲੈ ਕੇ ਗਈ ਸੀ। ਏਨੂੰ ਤੇ ਹਾਂਜੀ-ਹਾਂਜੀ। ਹਾਂ, ਉਹ ਇਸ ਚੀਜ਼ਾਂ ਦੇ ਵੀ ਹੈਗੇ ਨੇ ਨਾ ਜਰਾ ਉਹਨਾਂ ਪਤਾ ਲੱਗ ਜਾਂਦਾ ਉਹਨਾਂ ਨੂੰ।
ਪਾਠ ਹੀ ਕਰਦੇ ਹੋਣਾ ਨੇ, ਆਪ ਵੀ ਤੇ ਪਾਠ ਹੀ ਕਰਦੇ ਹੋਣਾ ਨੇ।
ਹਾਂ ਪਾਠ ਹੀ ਕਰਦੇ, ਆਪਣਾ ਕੋਈ ਮੰਤਰ ਆਪਣਾ ਕਰਦੇ ਨੇ ਮੂੰਹ ਚ ਪਾਠ। ਤੇ ਉਹ ਕਰ ਦਿੰਦੇ ਨੇ, ਹਾਂਜੀ। ਸੇਰ ਤੇ ਹੱਥ ਰੱਖ ਕੇ ਪਾਠ ਕਰਦੇ ਨੇ ਆਪਣਾ ਕੋਈ ਤੇ ਮ ਉਹ ਦੇ ਦਿੰਦੇ ਅੰਮ੍ਰਿਤ ਦੇ ਦਿੰਦੇ ਨੇ, ਹਾਂਜੀ। ਹਾਂ, ਹੋ ਤੇ ਬਸ।
ਜਾਵਾਂਗੀ ਮੈਂ ਵੀ, ਜਿਵੇਂ ਤੁਸੀਂ ਆਓਗੇ ਨਾ ਜਦੋਂ ਘਰ ਮੈਂ ਤੁਹਾਨੂੰ ਮਿਲਾਂਗੀ। ਫੇਰ ਤੁਸੀਂ ਮੈਨੂੰ ਜ਼ਰੂਰ ਲੈ ਕੇ ਜਾਣਾ, ਹਾਂ। ਹੋਰ ਦੱਸੋ ਬੱਚੇ ਠੀਕ ਨ ਦੋਨੋ?
ਬੱਚੇ ਠੀਕ ਨੇ, ਨਾਲ ਹੀ ਗਏਦੇ ਸੀ। ਸਭ ਗਏ ਹੋਏ ਸੀਗੇ, ਅਸੀਂ ਬਸ ਹੁਣੇ ਆਏ ਹਾਂ। ਨਹੀਂ ਉਹ ਦੇਖੋ ਸ਼ਾਮ ਤੱਕ ਆਏਗੀ ਉਹਦਾ ਪੇਪਰ ਸੀ ਅੱਜ ਵੀ। ਤੇ ਕੇਂਦੀ ਸੀ ਮੈਂ ਸ਼ਾਮ ਤੱਕ ਹੀ ਆਊਂਗੀ ਹਾਂਜੀ। ਮੈਂ ਕਿਹਾ ਚੱਲ ਆ ਜਾਈਂ ਕੋਈ ਹਾਂਜੀ, ਹਾਂਜੀ ਆ ਜਾਈ ਹਾਂਜੀ ਆ ਜਾਏਗੀ ਅੱਜ ਹਾਂਜੀ-ਹਾਂਜੀ, ਹਾਂ-ਹਾਂ ਉਹ ਫੇਰ ਉਹ ਤਿਆਰੀ ਉਹ ਵੱ ਡੇ ਵੀ ਹੈਗਾ ਨਾ ਓਨਾ ਛੋਟੀ ਵਾਲੀ ਦਾ। ਮੰਡੇ ਨੂੰ, ਅੱਗੇ ਅੱਜ ਪੁੱਛਦੀ ਪਈ ਸੀ ਮੇਰੀ ਹਜੇ ਕੋਈ ਤਿਆਰੀ ਨਹੀਂ ਕਰਦੇ ਪਏ ਕਹਿੰਦੀ ਬਰਡੇ ਦੀ?
ਉਹ ਕਹਿੰਦੀ ਹੋਣੀ ਨਾਲ ਥੋੜੀ ਡੈਕੋਰੇਸ਼ਨ ਕਰੋ।
ਆਹ! ਨਹੀਂ ਕਹਿੰਦੀ ਮੇਰਾ ਬਰਡੇ ਨਾ ਹੋਟਲ ਚ' ਹੋਟਲ ਬੁੱਕ ਕਰਾ ਲੋ ਮੇਰੇ ਬਰਡੇ ਲਈ। ਫੇਰ, ਭਾਬੀ ਕਹਿੰਦੇ ਅਸੀਂ ਪੈਲਸ ਬੁੱਕ ਕਰਾਂਦੇ ਹਾਂ।
ਅੱਛਾ, ਪੈਲਸ ਬੁੱਕ ਕਰਾ ਲੈਨੇਆ। ਸਹੀ ਕੇਂਦੀ
ਹਾਂ। ਕਹਿੰਦੇ ਤਨ ਵਿਆਹ ਵੀ ਕਰ ਦੇਨ ਉਹਨਾਂ ਨਾਲ ਹੀ ਪੈਲੇਸ ਤੇ ਬੁੱਕ ਕਰਨਾ ਹੀ ਆ।
ਉਹਨੂੰ ਸ਼ੌਂਕ ਆਉਂਦਾ ਪਿਆ ਨਾ ਅਗ ਮੇਰੀਆਂ ਚਾਚਾ ਦੀਆਂ ਕੁੜ ਚਾਚ ਚਾਚਾ ਦੀਆਂ ਕੁੜੀਆਂ ਗਈਆਂ ਨਾ ਭੈਣ ਕਹਿੰਦੀ ਮੰਮੀ ਮਾਸੀ ਮੈਨੂੰ ਗਿਫਟ ਨੀ ਦੇ ਕੇ ਗਈਆਂ ਵੱਡੇ ਦਾ। ਉਹ ਦੇ ਗਈਆਂ ਨਾ ਮੈਂ ਛੁਪਾ ਕੇ ਰੱਖਿਆ ਕਹਿੰਦੀ ਦੀਦੀ ਉਦੋਂ ਹੀ ਦੇਣਾ। ਜਦੋਂ ਵੈਡੇ ਹੋਏਗਾ ਇਹਦਾ ਹਾਂ ਨਹੀਂ ਤਾਂ ਹਣੇ ਖ਼ਰਾਬ ਕਰ ਦੇਣਾ ਖੋਲ-ਖੋਲ ਕੇ ਬੱਚਿਆ ਨੇ। ਹਾਂ ਉਹ ਤੇ ਆਈ ਹੈ ਇਸ ਕਰਕੇ ਮੈਂ ਕਿਹਾ ਚਲੋ ਹਾਂਜੀ ਠੀਕ ਹੈ। ਹਾਂਜੀ-ਹਾਂਜੀ ਠੀਕ ਹੈ ਭੈਣ ਜ ਹਾਂਜੀ ਓਕੇ-ਓਕੇ ਜੀ ਸਸ ਸੀ ਕਾਲ ਜੀ।
ਹ।